ਸਤਿ ਸ੍ਰੀ ਅਕਾਲ ਜੀ ਹਾਂਜੀ ਕਿਵੇਂ ਠੀਕ ਹੋ ਜ
ਵਧੀਆ ਜੀ ਵਧੀਆ ਜੀ ਤੁਸੀਂ ਸੁਣਾਓ ਜੀ
ਹਾਂਜੀ ਜੀ ਮੈਂ ਵੀ ਵਧੀਆ ਜੀ
ਕੀ ਕਰ ਰਹੇ ਸੀ
ਕੁਛ ਨਹੀਂ ਜੀ
ਕੁਛ ਨ ਮਤਲਬ
ਮਤਲਬ ਕੁਛ ਨੀ ਬਸ ਲੰਮੇ ਪਏ ਸੀਗੇ ਰੋਟੀ ਪਾਣੀ ਖਾ ਕੇ ਹਟੀੇ ਆ ਬੱਚੇ ਨਾ ਆਪਸ ਚ ਲੜੀ ਜਾਣ ਹਾਂ
ਹੋਰ
ਹਾਂਜੀ ਤੁਹਾਨੂੰ ਪਤਾ ਹੀ ਆ ਬੱਚੇ ਫਾਸਟ ਫੂਡ ਕਿੰਨਾ ਪਸੰਦ ਕਰਦੇ ਆ ਲੜਨਂ ਦੇਈ ਸੀ ਹੀ ਰੋਟੀ ਨ ਪਾਣੀ ਬਾਹਰੋਂ ਜਮੈਟੋ ਸਵਿਗੀ ਕਰਦੋ ਸਹਾਨੂੰ ਪਤਾ ਹੀ ਆ ਫਾਸਟ ਫੂਡ ਕੋਈ ਚੰ ਹਾਂਜੀ ਫਾਸਟ ਫੂਡ ਚੰਗਾ ਥੋੜ੍ਹਾ ਵ ਸਿਹਤ ਲਈ
ਮੈਂ ਫਾਸਟ ਫੂਡ ਤਾਂ ਮਨਾ ਹੀ ਕਰਦਾ ਪਰ ਖਾਣ ਨੂੰ
ਹਾਂਜੀ ਹਾਂਜੀ ਉਹੀ ਲੜਦੇ ਪਏ ਸੀ ਬ ਬਾਹਰੋਂ ਖਾਣਾ ਵਾ ਪੀਜ਼ਾ ਵਗੈਰਾ ਤਾਂ ਅਸੀਂ ਕਿ ਨਹੀਂ ਹੋਰ ਤਾਂ ਵਧੀਆ ਰਿਹਾ ਜੀ
ਅੱਛਾ ਜੀ
ਹਾਂਜੀ
ਕੀ ਕੁੱਛ
ਫਾਸਟ ਫੂਡ ਸਾਡੇ ਸਿਹਤ ਲਈ ਸਹੀ ਨਈ ਨਾ ਹੈਗਾ। ਬੱਚੇਆਂ ਨੂੰ ਦੇਣਾ ਨ ਚਾਹੀਦਾ ਆਪ ਵੀ ਨੀ ਖਾਣਾ ਚਾਹੀਦਾ।
ਹਾਂ ਨੁਕਸਾਨ ਤਾਂ ਹੈਗਾ ਈ ਓਦਾ ਵੀ।
ਹਾਂਜੀ ਫੂਡ ਪੋਇਜ਼ਨਿੰਗ ਹੋ ਜਾਂਦੀ ਆ।
ਬਿਲਕੁਲ ਬਿਲਕੁਲ ਸਭ ਕੁਛ ਹੈਗਾ ਜੀ। ਫਾਸਟ ਫੂਡ ਤਾਂ ਦੂਰ ਹੀ ਰਹੋ ਬਸ ਘਰੋਂ ਰੋਟੀ ਰੂਟੀ ਖਾਓ ਚੰਗੀ ਤਰ੍ਹਾਂ। ਜੋ ਵੀ ਹੈ ਘਰ ਦਾ ਸਮਾਨ ਸਹੀ ਰਹਿੰਦਾ ਐ। ਫਾਸਟ ਫੂਡ ਤਾਂ ਬਕਾਰ ਹੈਗਾ ਐ।
ਹਾਂਜੀ ਏ ਤਾਂ ਹੈਗਾ।
ਹੂਂ ਹ ਬੱਚੇ ਛੋਟੇ ਛੋਟੇ ਹੈਗੇ ਨੇ ਕਿ?
ਹਾਂਜੀ।
ਮੈਂ ਕਿਹ ਬੱਚੇ ਛੋਟੇ ਛੋਟੇ ਹੈਗੇ ਨੇ ਕੀ?
ਹਾਂਜੀ ਬੱਚੇ ਛੋਟੇ ਐ ਜੀ। ਜਿੱਦ ਕਰਦੇ ਐ।
ਜਿੱਦ ਕਰਦੇ ਨੇ ਤਾਂਹੀ ਤਾਂ। ਹੂੰ।
ਹਾਂਜੀ। ਬੰਦ ਕਰਦੇ ਫੇਰ। ਹਾਂਜੀ ਬੱਚੇ ਜਿੱਦੀ ਬਹੁਤ ਆ ਹਟਦੇ ਨੀ ਬਾਹਰੋਂ ਹੀ ਖਾਣਾ ਬਾਹਰੋਂ ਹੀਾਣਾ, ਖਾਣਾ
ਡੇਲੀ ਬਾਹਰੋਂ ਖਾਂਦੇ ਨੇ ਕਦੀ ਕਦਾਰੀ
ਨਹੀਂ ਨਹੀਂ ਡੇਲੀ ਗਿੱਜੇ ਹੋਏ ਆ
ਉਹਜ ਤਾਂ ਨਹੀਂੀ ਖਾਂਦੇ
ਹਾਂਜੀ ਡੇਲੀ ਕਹਿੰਦੇ ਆ ਖਵਾਓ ਹਰ ਦੇਨ ਆ ਹਾਂਜੀ। ਹਫ਼ਤੇ ਚ ਪੰਜ ਦਿਨ ਤੱਕ ਖਾਂਦੇ ਹੀ ਆ। ਹੁਣ ਅੱਜ ਜਿੱਦਾਂ ਨਈ ਲੈ ਕੇ ਦਿੱਤਾ ਤੇ ਹੁਣ ਫੇਰ ਰੋ ਰੋ ਕੇ ਸੁੱਤੇ ਆ। ਹਾਂਜੀ ਰੋਟੀ ਨੀ ਖਾਧੀ। ਫਿ ਮੈਂ ਕਿਹਾ ਮੈਂ ਮੈਂ ਹਾਂਜੀ। ਸਵਾਦ ਤੇ ਜਦੋਂ ਕੁਛ ਮਿਲਦਾ ਨੀ ਨਾ ਫੇਰ ਰੋਂਦੇ ਆ ਤੇ ਫੇਰ ਆਪਾਂ ਵਪਿਸ ਹੋ ਜਾਂਦੇ ਆ਼
ਹਾਂ ਸਹੀ ਗੱਲ ਹੈ।
ਫੇਰ ਕੀ ਕਰਨਾ ਜਦ ਹਨਾ ਪਤਾ ਹਾਂਜੀ ਫੂਡ ਪੋਇਜਨਿੰਗ ਹੋ ਜਾਂਦੀ ਹੈ ਨਾ ਫੇਰ ਪਿੱਛੇ ਜੀ। ਪਿੱਛੇ ਜੀ ਮੇਰੀ ਸਿਸਟਰ ਹੀਗੇ ਹਾਂਜੀ ਮੇਰੀ ਸਿਸਟਰ ਸੀ ਓ ਵੀ ਏਦਾਂ ਈ ਰੋਜ਼ ਈ ਬਾਹਰੋਂ ਈ ਰੋਜ਼ ਜਮੈਟੋ ਸਵੀਗੀ ਖਾਈ ਜਾਣਾ। ਅਸੀ ਟੋਕਣਾ ਵੀ ਨਾ ਖਾਓ
ਨੁਕਸਾਨ ਹੈਗਾ ਐ ਓਸ ਚੀਜ਼ ਦਾ ਤੇ।
ਹਾਂਜੀ ਫੈਰ ਔਨਾਂ ਨੂੰ ਫੂਡ ਪੁਆਇਜਨਿੰਗ ਹੋਈ ਸੀ ਤਿੰਨ ਦਿਨ ਹੋਸਪਿਟਲ ਐਡਮਿਟ ਰਹੇ ਤੇ ਦਰਦ ਇੰਨੀ ਹੋਈ ਨਾ ਟੀਡ ਹੀ ਈ ਨੀ ਹਟਦਾ ਸੀਗਾ। ਹਾਂਜੀ ਹਾਂਜੀ। ਤੇ ਫੇਰ। ਰ ਓਸ ਤੋਂ ਬਾਅਦ ਕਿੰਨੇ ਜਾਣੇ ਏਦਾਂ ਹੋਏ ਆ ਵੀ ਮੇਰੇ ਬੱਚੇ ਵੀ ਬੋਤ ਬਮਾਰ ਹੋਏ ਹੀ। ਹਾਂਜੀ। ਤੇ ਮੈਂ ਹਟਦੀ ਨੀ। ਹੁਣ ਮੈਂ ਕਾਫੀ ਘਟਾਇਆ ਹੁਣ ਮੈਂ ਦਿੰਨੀ ਨੀ ਫੇਰ ਰੁੰਦੇ ਆ। ਫੇਰ ਮੈਂ ਘਰੇ ਸ਼ੇਕ ਵਗੈਰਾ ਬਣਾ ਦਿੰਨੀ ਆ ਮੈਂ ਕਹਿੰਨੀ ਹੁਨੀ ਬਾਹਰੋਂ ਮੰਗਵਾਇਆ ਵਾ। ਹੁਣ ਜਿੱਦਾਂ ਰੋਟੀ ਨੀ ਖਾਧੀ ਤੇ ਮੈਂ ਸ਼ੇਕ ਬਣਾ ਤੇ ਪਲਾਤਾ। ਮੈਂ ਕਿਹਾ ਬਾਹਰੋਂ ਲਿਆਂਦਾ ਵਾ। ਮੈਂਗੋ ਸ਼ੇਕ। ਹਾਂਜੀ, ਹਾਂਜੀ ਹਾਂਜੀ। ਹਾਂਜੀ ਸਕੂਲ ਚਬੇ।
ਏਕ ਤਹਾਂ ਚਲਾਂਦੇ ਹੋਣੇ ਫੂਡ ਹੈਂ।
ਫਾਸਟ ਫੂਡ ਨਾਲ ਹਾਂਜੀ ਫਾਸਟ ਫੂਡ ਨਾਲ ਪਤਾ ਕੀ ਗੱਲ ਆ ਮੋਟਾਪਾ ਹੁੰਦਾ ਵੈ।
ਮੋਟਾਪਾ ਨੁਕਸਾਨ ਹੈਗਾ ਵਾ ਸਰੀਰ ਨੂੰ ਸਾਰੀ ਚੀਜ਼ ਦਾ ਨੁਕਸਾਨ ਹੈਗਾ ਨਾ। ਹਰ ਇੱਕ ਚੀਜ਼ ਦਾ ਨੁਕਸਾਨ ਹੈਗਾ।
ਹਾਂਜੀ ਹਾਂਜੀ ਹਾਂਜੀ ਇਹ ਤਾਂ ਹੈ। ਫਾਸਟ ਫੂਡ ਹੈ ਹੀ ਤਲਿਆ ਮਤਲਬ ਫੂਡ ਪੋਇਜ਼ਨਿੰਗ ਬਹੁਤ ਹੁੰਦੀ ਆ। ਉਹ ਕਿਹੜਾ ਕੋਈ ਵਧੀਆ ਚੀਜ਼ ਆ ਹੈਲਥੀ ਚੀਜ਼ ਥੋੜ੍ਹਾ।
ਨਹੀਂ ਨਹੀਂ ਨੁਕਸਾਨ ਹੀ ਹੈਗਾ ਉਸ ਚੀਜ਼ ਦਾ ਤੇ ਮੈਦਾ ਹੀ ਤਾਂ ਹੈਗਾ ਹਰ ਚੀਜ਼ ਹੀ ਮੈਦਾ ਹੈਗਾ ਵੇਂ।
ਹਾਂਜੀ ਇਹ ਤਾਂ ਹੈ ਹੀ।
ਸਹੀ ਗੱਲ ਹੈ
ਬਸ ਤਾਂ ਵਧੇਰਾ ਸਮਝਾਈ ਦਾ ਸਾਰਿਆਂ ਨੂੰ ਜੀ।
ਹਾਂ ਹਾਂ ਅਸੀਂ ਵੀ ਨਹੀਂੀ ਛੱਡਦੇ ਜੇ ਮੀਲ ਜਏ ਨਾ।
ਫਾਸਟ ਫੂਡ ਹਾਂਜੀ ਪਹਿਲਾਂ ਮੈਂ ਖਾ ਲੈਂਦੀ ਸੀਗੀ, ਪਹਿਲਾਂ ਤਾਂ ਮੈਂ ਖਾ ਲੈਂਦੀ ਸੀਗੀ ਜਿੱਦਾਂ ਹੁਣ ਇਹਨਾਂ ਰਲ ਕੇ ਪਰ ਫਿਰ ਮੈਂ ਕਿਆ ਜੇ ਮੈਂ ਈ ਨੀ ਛੱਡਾਂਗੀ ਤੇ ਬੱਚਿਆਂ ਨੇ ਕਿੱਥੋਂ ਮੁੜਨਾ। ਹੁਣ ਤ ਮੈਂ ਬਿਲਕੁਲ ਘੱਟ ਕੀਤਾ ਹੋਇਆ ਹੁਣ ਮੈਂ ਵਾੜਦੀ ਨੀ। ਬੋਤ ਘੱਟ। ਜੇ ਤੇ ਬੋਤ ਜਦਾ ਹੋਵੇ ਨਾ ਕਿਤੇ।
ਹੂੰ, ਹੂੰ, ਹੂੰ, ਤੁਸੀ ਵੀ ਨੀ ਖਾਂਦੇ ਕੀ?
ਮਾਬਾ ਵੀ ਖਾਂਦੀ ਸੀਗੀ ਪਰ ਮੈਂ ਬਮਾਰ ਹੋ ਗਈ ਸੀ ਮੇਰੇ ਵੀ ਇਨਫੈਕਸ਼ਨ ਜੀ ਹੋ ਗਈ ਸੀ ਫੇਰ ਮੈਂ ਛੱਡ ਤੀ।
ਬਚੇਆ ਵਾਸਤੇ ਮੰਗਵਾ ਲੋ ਫੇਰ ਤੇ ਖਾਣੇ ਪੈਂਦੇ ਹੋਣਾ।
ਹਾਂਜੀ ਓਦੋਂ ਤ ਖਾਂਨੀ ਸੀਗੀ ਮੈਂ ਤਾਂ ਹੀ ਦੱਸਿਆ ਪਤਾ ਕੀ ਗੱਲ ਏਹ ਤੁਆਨੂੰ ਪਤਾ ਫਾਸਟ ਫੂਡ ਨਾਲ ਅ ਲੇਡੀਜ਼ ਦੇ ਹੋਰਮੋਨਸ ਇੰਬੈਲੈਂਸ
ਹਾਂ-ਹਾਂ।
ਹਾਂਜੀ ਤੇ ਬਹੁਤ ਪ੍ਰੋਬਲਮ ਆਉਂਦੀਆਂ ਨਾ, ਸੋ ਤਾਂ ਕਰਕੇ ਬਹੁਤ ਪ੍ਰੋਬਲਮਸ ਆਉਂਦੀਆਂ ਜਿਸ ਕਰਸੀ ਮੈਂ ਤਾਂ ਬੰਦ ਈ ਕਰ ਤਾਂ ਬਿਲਕੁਲ ਈ ਮਤਲਬ ਬਿਲਕੁਲ ਵੀ ਨੀ ਖਾਂਣੀ ਆ।
ਜਿਸ ਚੀਜ਼ ਦਾ ਨੁਕਸਾਨ ਹੈ ਉਸ ਤੋਂ ਦੂਰ ਹੋ ਜਾਵੇ ਉਹ ਉਹ ਇਸ ਚੀਜ਼ ਦਾ ਫਾਇਦਾ ਹੈਗਾ ਨਾ, ਜਿਸ ਚੀਜ਼ ਜੋ ਚੀਜ਼ ਨੁਕਸਾਨ ਦੇ ਰਈ ਐ ਉਸ ਤੋਂ ਦੂਰ ਈ ਹੋ ਜੋ।
ਡਾਕਟਰ ਵੀ ਸਭ ਤੋਂ ਪਹਿਲਾਂ ਇਹ ਕਹਿੰਦੇ ਆ ਫਾਸਟ ਫੂਡ ਬੰਦ ਕਰੋ ਤਲਿਆ ਵਗੈਰਾ ਨਾ ਖਾਓ।
ਡਾਕਟਰ ਕਹਿੰਦੇ ਨਾ ਅਗਰ ਤੁਸੀਂ ਬਾਜ਼ਾਰ ਚ ਚੱਕਰ ਮਾਰੋ ਤੁਆਨੂੰ ਦਿਖੇਗਾ ਹੀ ਫਾਸਟ ਫੂਡ ਹਰ ਮੋੜ ਤੇ ਫਾਸਟ ਫੂਡ ਦਿਖੇਗਾ। ਸੌ ਮੀਟਰ ਦੂਰ ਜਾਓਗੇ ਤੁਆਨੂੰ ਫਸਟ ਫੂਡ ਦਿਖੇਗਾ।
ਹਾਂਜੀ ਇਹ ਤਾਂ
ਇਹ ਚੱਕਰ ਹੈਨਾ, ਹੁਣ ਜੋ ਦਿਖੇਗਾ ਉਹ ਤੇ ਫੇਰ ਖਾਣਾ ਈ ਪੈਂਦਾ ਨਾ।
ਜੀ-ਜੀ ਤਾਂ ਹਾਂ।
ਤਰਸਾ ਵੀ ਨਈ ਸਕਦੇ।
ਹੂੰ ਤੁਸੀਂ ਖਾਂਦੇ ਓ ਫਾਸਟ ਫੂਡ। ੂਟਦੇ ਦੇ ਬਾਦ
ਹਾਂ ਖਾ ਲਈਦਾ ਅਸੀਂ ਤਾਂ ਡੇਲੀ ਖਾ ਲਈਦਾ ਹੁਣ ਵੀ ਖਾ ਕੇ ਆਏ ਆ ਬਸ। ਹੁਣੇ ਵੀ ਖਾ ਕੇ ਆਏ ਬਸ ਦਸ ਪੰਦਰਾਂ ਮਿੰਟ ਪਹਿਲੇ ਬਰਗਰ ਖਾਇਆ ਸੀ ਤੇ ਭਰਾ ਕਹਿੰਦਾ ਚੋਮਿਨ ਵੀ ਖਾਣੀ ਆ ਮੈਂ ਕਿਆ ਚਲੋ ਚੋਮਿਨ ਵੀ ਖਵਾ ਦੋ ਭਾਜੀ। ਹ ਨੀ ਚੱਕਰ ਹੈਗਾ ਨਾ ਹੁਣ ਮਤਲਬ ਕਿ ਅਸੀਂ ਜਾ ਰਏ ਆ ਬਾਜ਼ਾਰ ਚ ਮਤਲਬ ਮੰਨ ਲਓ ਹੁਣ ਇੱਕ ਕਿਲੋਮੀਟਰ ਦੇ ਅੰਦਰ ਅੰਦਰ ਈ ਦਸ ਦੁਕਾਨਾਂ ਹੋਣਗੀਆਂ ਉਸੀ ਚੀਜ਼ ਦੀ, ਹੁਣ ਬੰਦਾ ਕਰੇ ਕੀ?
ਹਾਂਜੀ ਪਰ ਜੇ ਅਸੀਂ ਆਪ ਈ ਨਈ ਅਪਣੇ ਆਪ ਤੇ ਕੰਟਰੋਲ ਕਰਾਂਗੇ ਫਿਰ ਬੱਚੇ ਬੱਚੇ ਤਾਂ ਬਿਗੜਨੇ ਐ ਜੀ, ਹਾਂਜੀ।
ਰੈਹੀ ਤਾਂ ਇਹੀ ਕੁਛ ਗਿਆ ਓਰ ਤੇ ਕੁੱਛ ਹੈ ਹੀ ਨੀ ਨਾ ਬਾਜ਼ਾਰ ਚ ਖਾਣ ਨੂੰ।
ਹਾਂਜੀ ਕਰੇਵਿੰਗਸ ਤਾਂ ਹਰੇਕ ਜਣੇ ਨੂੰ ਹੁੰਦੀਆਂ ਵਾ ਹਰ ਕੋਈ ਹਰ ਇੱਕ ਦਾ ਦਿਲ ਕਰਦਾ ਵਾ। ਅ ਪਰ ਜਦੋਂ ਬੰਦਾ ਬਿਮਾਰ ਹੁੰਦਾ ਨਾ ਤੇ ਫੇਰ ਔਖਾ ਹੁੰਦਾ ਵਾ। ਫੇਰ ਉਸ ਤੋਂ ਬਾਦ ਬੰਦੇ ਨੂੰ ਥੋੜ੍ਹੀ ਅਕਲ ਆ ਜਾਂਦੀ ਆ ਵੀ ਇਹ ਜਸਟ ਟੇਸਟ ਆ, ਤੁਹਾਡੀ ਹੈਲਥ ਲਈ ਗੁੱਡ ਨੀ ਆ ਤੁਹਾਨੂੰ ਪਤਾ ਅੱਜ ਕੱਲ੍ਹ ਜਿਦਾਂ ਗਰਮੀ ਆ ਨਾ ਕੋਈ ਵੋਕ ਤੇ ਜਾਂਦਾ ਸੈਰ ਵਗੈਰਾ ਵੀ ਕੀ ਕੇਹੇ ਨੇ ਕਰਨੀ ਗਰਮੀ ਇੰਨੀ ਹੈਗੀ। ਹਾਂਜੀ ਫੇਰ ਪਚਾ ਵੀਨੀ ਨਾ ਆ
ਇਨੂੰ ਗਰਮੀ ਆਈ ਬੋਤ ਆ। ਨਹੀਂ ਹੈਡੇ ਤਾਂ ਨੀ ਹੋਈ ਜੀ ਤੁਹਾਡੇ ਤਾਂ ਬਹੁ ਗਰਮੀ ਆ ਪੂਰੀ।
ਪੂਰੀ ਗਰਮੀ ਹੈਂ ਦੱਬ ਕੇ, ਨਈ ਸਾਡੇ ਹੋਧਰ ਹੋਈ ਸੀ ਬਰਸਾਤ। ਹੋਈ ਸੀ ਕੱਲ, ਅੱਜ ਸਵੇਰੇ ਮੌਸਮ ਠੰਡਾ ਸੀ ਉਸ ਤੋਂ ਬਾਦ ਧੁਪ ਨਿਕਲ ਗਈ ਬਸ, ਹੁਣ ਫੇਰ ਉਸ ਹੀ ਹਿਸਾਬ ਓਹੀ ਹਿਸਾਬ ਹੈਗਾ।
ਨਈ, ਨਈ ਬੋਤ ਗਰਮੀ ਬੋਤ ਬੜਾ ਗਰਮੀ ਪੈਂਦੀ ਆ ਹਜੇ ਏਸੇ ਲਈ ਤਾਂ ਬੱਚੇ ਕਹਿੰਦੇ ਆ ਅਸੀਂ ਸ਼ਹਿਰ ਵੀ ਨੀ ਜਾਣਾ ਬਾਹਰੋਂ ਖਾਣਾ ਜ਼ਮੈਟੋ ਸਵਿਗੀ ਕਰਦੋ ਜਾ ਜ਼ਮੈਟੋ ਸਵਿਗੀ ਜਦੋਂ ਦੇ ਖੁੱਲੇ ਆ ਨਾ ਮੈਨੂੰ ਤੇ ਲੱਗਦਾ ਨੀ ਕੀ ਪੈਦਲ ਹਾਂਜੀ ਕੋਈ ਫਾਇਦਾ ਨੀ ਲੱਗਦਾ, ਇਹ ਗ਼ਲਤ ਚੀਜ਼ ਈ ਐ, ਸਾਰਿਆਂ ਨੂੰ ਵਿਗਾੜਨ ਲਈ ਚੀਜ਼ ਖੁੱਲੀ ਆ। ਜਿੱਦਾਂ ਪਹਿਲਾਂ ਬੰਦਾ ਆਲਸ-ਆਲਸ ਕਰ ਲੈਂਦਾ ਏ ਵੀ ਨਹੀਂ ਹਣ ਨ ਨਹੀਂ ਜਾਣਾ ਉਹਨਾ ਨੂੰ ਪਤਾ ਹੁਣ ਔਨਲਾਈਨ ਮੰਗਾ ਲਓ।
ਹਾਂ-ਹਾਂ
ਫਿਰ ਅਗਲੇ ਵੀ ਕਹਿੰਦੇ ਔਨਲਾਈਨ ਮੰਗਵਾਓ।
ਸਹੀ ਗੱਲ ਹੈ।
ਉਹ ਤਾਂ ਹੈ ਈ ਜੀ ਬੱਚੇ ਵੀ ਕਹਿੰਦੇ ਆਪਾ ਇ ਹੈਗਾ ਜੀ ਟੈਮ ਬੱਚੇ ਦਾਣ ਜਾ ਟੈਮ ਖਰਾਬ ਹੁੰਦਾ। ਗਰਮੀ ਇਨੀ ਹੈ ਉੱਤੋਂ ਦੀ ਸਹੀ ਤਾਂ ਜਾਣ ਦੇ ਬਚਣਾ ਬਚੇ। ਕਹਿੰਦਾ ਚਲੋ ਔਡਰ ਕੀਤਾ ਟੈਮ
ਹਾਂਜੀ, ਇਹ ਤਾਂ ਹੈ ਹੀ।
ਹੂ
ਹਾਂਜੀ। ਅਸੀਂ ਤਾਂ ਬਹੁਤ ਕੰਟਰੋਲ ਕੀਤਾ ਹੋਇਆ। ਆਪਣੇ ਆਪ 'ਤੇ
ਅੱਛਾ ਜੀ। ਤੁਹਾਨੂੰ ਬੱਚਿਆਂ ਕਰਕੇ ਕਰਨਾ ਪੇਂਦਾ ਹੋਣਾ ਕੰਟਰੋਲ ਜੀ।
ਹਾਂਜੀ, ਹਾਂਜੀ ਉਹ ਤੁਹਾਨੂੰ ਦੱਸਿਆ ਨਾ ਵੀ, ਇਹਨੂੰ ਆਪ ਲੇਡੀਜ਼ ਨੂੰ ਦੁਧ ਵੀ ਬਹੁਤ ਪ੍ਰੋਬਲਮ ਹੋ ਜਾਂਦੀਆਂ ਤੇ ਫਿਰ ਸਾਨੂੰ ਉਦਾਂ ਵੀ ਡਾਕਟਰ ਵੀ ਮਨਾ ਕਰਦੇ ਆ। ਸੋ ਮੈਂ ਤਾਂ ਖੁਦ ਈ ਥੋੜੀ ਮੈਂ ਬਹੁਤ ਆਪਣੀ ਡਾਇਟ ਬੈਲੈਂਸ ਕਰਕੇ ਰੱਖਦੀ ਆ।
ਹਾਂ ਸਈ ਐ ਧਿਆਨ ਵੀ ਰੱਖਣਾ ਜ਼ਰੂਰੀ ਐ।
ਹਾਂਜੀ
ਬਿਲਕੁਲ ਸਹੀ ਗੱਲ ਅੱਛੇ ਆਂ ਕਰਕੇ ਦੇਖ ਲੈਂਦਾ ਜੀ।
ਤੁਸੀਂ ਵੀ ਨਾ ਖਾਇਆ ਕਰੋ ਬਾਹਰ ਦਾ ਫਾਸਟ ਫੂਡ ਵਗੈਰਾ ਤੁਹਾਨੂੰ ਪਤਾ ਈ ਆ
ਮੈਂ ਤੁਹਾਨੂੰ ਦੱਸ ਤੇ ਰਿਹਾ ਵਾਂ, ਮੈਂ ਕਹਿ ਰਿਹਾ ਅਸੀਂ ਇੱਕ ਕਿਲੋਮੀਟਰ ਦੇ ਅੰਦਰ ਜਾਂਨੇ ਆ ਨਾ। ਇੱਕ ਕਿਲਮੀਟਰ ਦੇ ਅੰਦਰ, ਅੰਦਰ ਜਾਂਣਾ ਸਾਨੂੰ ਦਸ ਦਕਾਨਾਂ ਮਿਲ ਜਾਣੀਆਂ। ਹੋਰ ਕੋਈ ਚੀਜ਼ ਚ ਲੱਗਦੇ ਹੀ ਨੀ ਦੱਸੋ, ਕੁਝ ਖਾਣ ਦਾ ਹੋਰ ਹੈ ਨੀ ਏਸ ਤੋਂ ਇਲਾਵਾ।
ਚਲੋ ਹਾਂਜੀ ਉਹ ਤਾਂ ਹੈ ਪਰ ਸਾਡੀ ਸਿਹਤ ਲਈ ਨਈ ਸ ਸਈ, ਇਹ ਵੀ ਸਮਝਣਾ ਚਾਹੀਦਾ। ਪਾਪਾ ਸੋਗੇ? ਜੇ ਜਰੂਰੀ ਥੋੜਾ ਵੀ ਜੇ ਇੱਕ ਵਾਰੀ ਮਤਲਬ ਬੰਦਾ ਬਿਮਾਰ ਹੋਵੇ ਫਿਰ ਈ ਫਿਰ ਈ ਸੁਧਰਨਾ ਹਾਜੀਂ ਹੈਲੋ ਹੈਲੋ ਜੀ ਹੈਲੋ